ਹੈਲੋ।
ਹੈਲੋ ਭੈਨ ਜੀ ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਕਾਲ- ਸਤਿ ਸ੍ਰੀ ਕਾਲ ਹੋਰ ਕਿੱਦਾਂ ਹੋ?
ਹੋਰ ਵਧੀਆ ਜੀ। ਹੋਰ ਸੁਣਾਓ ਜੀ ਕੀ ਹਾਲ ਚਾਲ ਨੇ?
ਵਧੀਆ ਹੋਰ ਤੁਸੀਂ ਸੁਣਾਓ?
ਹੋਰ ਕੀ ਹਾਲ ਏ ਘਰ ਪਰਿਵਾਰ ਸਭ ਠੀਕ ਏ?
ਹਾਂ, ਘਰ ਪਰਿਵਾਰ ਠੀਕ ਏ ਔ ਮੇਰਾ ਭਰਾ ਚਲਾ ਸੀ ਕਿੱਥੇ।
ਕਿੱਥੇ?
ਅਰੇ ਔ ਘੁੰਮਨ ਜਾਂਦਾ ਏਨਾ ਹਰ ਹਫ਼ਤੇ। ਤੇ ਅੱਜ ਫਿਰ ਨਿਕਲਨ ਲੱਗਿਆ ਘਰੋ ਬਾਰ, ਹੋਰ ਸੁਨਾ?
ਬਸ ਜੀ ਹੋਰ, ਹੋਰ ਵਧੀਆ ਜੀ।
ਹੋਰ।
ਵੇਖੋ ਗਰਮੀ ਵੇਖੋ ਜੀ ਕਿੰਨੀ ਹੋਈ ਪਈ ਏ ਜੀ।
ਹੋਰ ਏਡੀ ਗਰਮੀ ਹੋਏ ਦੀ ਏ, ਉਨੀਂ ਡਿਗਰੀ ਸੈਲਸੀਅਸ ਤਾਪਮਾਨ ਹੋਯਾ ਦਾ ਈ।
ਬੋਤ-ਬੋਤ ਤਾਪਮਾਨ ਹੈਗਾ ਜੀ ਤੇ ਇੰਨੀ ਗਰਮੀ ਹੋਈ ਪਈ ਏ। ਜਗਾਧਰੀ ਸਗੋ ਬਹੁਤ ਜ਼ਿਆਦਾ ਹੈਗੀ ਜੀ ਗਰਮੀ।
ਆਂ ਅੱਜ ਬਾਰਿਸ਼ ਆਈ ਸੀਗੀ। ਅੱਧਾ ਘੰਟਾ ਆਈ ਪਤਾ ਈ ਨੀ ਚੱਲਿਆ ਪਰ ਮੀਂ ਤਾਂ ਏਡਾ ਆਯਾ ਐਂਵ ਲੱਗਿਆ ਜਿਵੇਂ ਬਸ ਨੀ ਠੰਡ ਪੈ ਜੇਗੀ, ਫਿਰ ਗਰਮੀ ਹੋਗੀ। ਭਾਪ ਨਿਕਲਦੀ ਹਰੇ ਪਾਸੇ ਪਸੀਨੇ -ਪਸੀਨੇ ਚੋਂਦੇ ਬਏਨ।
ਸਈ ਗੱਲ ਈ ਏ।
ਹੋਰ ਇੰਨੀ ਗਰਮੀ ਹਰ ਟਾਈਮ-ਹਰ ਟਾਈਮ ਪਸੀਨੇ ਚੋਂਦੇ ਰਹੇ ਨਾ ਇਓ ਫੇਰ ਪਸੀਨੇ ਨਾ ਨਾਓ ਫੇਰ ਪਸੀਨੇ। ਹਫ਼ਤੇ ਬਾਦ ਸਿਰ ਧੋਣਾ ਪੈ ਜਾਂਦਾ ਐ ਪੰਗਾ ਏਡਾ ਪੈ ਜਾਂਦਾ ਗਰਮੀ ਚ ਗਰਮੀ। ਗਰਮੀ ਨਾਲ ਤਾਂ ਵਾਲ ਵੁਲ ਵੀ ਝੜਨ ਲੱਗ ਗਏ ਨੇ ਹੁਣ ਤੇ ਏਡੇ।
ਮਹਿੰਗਾਈ ਵੀ ਤੇ ਵੇਖੋ ਜੀ ਕਿੰਨੀ ਹੋਈ ਪਈ ਏ।
ਹਾਂ ਮਹਿੰਗਾਈ ਵੀ ਐਡੀ ਹੋਈ ਦੀ ਅਰੇ ਗਰਮੀ ਦਾ ਇਲਾਜ ਕਰਨ ਦੀ ਤਾਂ ਪੈਸੇ ਲੋੜ ਪੈਂਦੀ ਓ ਵੀ ਪੈਸੇ। ਮਹਿੰਗਾਈ ਏਡੀ ਕਿੱਥੇ ਬੰਦਾ ਪੈਸੇ ਯੂਜ਼ ਕਰੇ। ਹੋਰ ਸੁਣਾਓ?
ਹੂੰ, ਹੋਰ ਵਧੀਆ ਜੀ ਬਸ ਜੀ ਬੈਠੇ ਹੋਏ ਆ ਜੀ।
ਹੋਰ ਮੈਂ ਇੱਕ ਗੱਲ ਪੁੱਛਣੀ ਸੀਗੀ ਜੀ। ਹੋਰ ਜਾਂਦਾ ਪਏ ਅੱਜ ਕੱਲ ਤਬਲਾ ਤੁਬਲਾ ਵਜਾਣ ਤੁਸੀਂ।
ਹਾਂਜੀ ਵਜਾਦੇਂ ਪਏ ਆ ਜੀ ਆਪਾਂ।
ਹੋਰ ਕਿਹੜੇ ਜਗ੍ਹਾ ਤਬਲਾ ਵਜਾਂਦੇ?
ਮੈਂ ਤਾਂ ਬੁੱੜੀਆਂ ਗੁਰਦੁਆਰੇ ਵਜਾਂਨਾ ਜੀ।
ਅੱਛਾ ਜੀ ਹੋਰ ਤੇ ਕੋਈ ਤਬਲਾ ਤੁਬਲਾ ਸਿਖਾਂਦਾ ਵੀ ਐ। ਹੋਰ ਕੋਈ ਓਥੇ ਤਬਲਾ ਤੁਬਲਾ ਸਿਖਾਂਦਾ ਵੀ ਐ ਕੇ?
ਹਾਂਜੀ ਸਿਖਾਂਦਾ ਨਈ ਸਿਖਾਂਦਾ ਮਤਲਬ ਸਿੱਖਦਾ ਵੀ ਪਿਆ ਸਿਖਾਂਦਾ ਵੀ ਪਿਆ।
ਹੈਂ?
ਸਿਖਾਂਦਾ ਵੀ ਪਿਆ।
ਅੱਛਾ, ਸਿਖਾਂਦੇ ਓ ਸਿੱਖਦੇ ਓ?
ਹਾਂਜੀ, ਮਤਲਬ ਸਿਖਾਂਦਾ ਜੀ।
ਅੱਛਾ, ਕੋਈ ਅਕੈਡਮੀ ਅਕੂਡਮੀ ਵੀ ਜਾਂਦੇ ਓ ਕੀ?
ਹਾਂਜੀ ਹਾਂਜੀ।
ਅੱਛਾ, ਇੱਥੇ ਤਾਂ ਬੜੀ ਅਕੈਡਮੀ ਹੈਗੀਆਂ ਜਗਾਧਰੀ ਦੇ ਵਿੱਚ ਤਬਲੇ ਤੁਬਲੇ ਬੜੇ ਵਧੇਰੇ ਤਬਲੇ ਸਿਖਾਂਦੇ ਨੇ।
ਮਤਲਬ ਤੁਸੀਂ ਸਿਖਾਣਾ ਐ ਆਪਣੇ ਪਰਿਵਾਰ 'ਚ।
ਹਾਂ ਹਾਂ, ਮੇਰਾ ਭਰਾ ਹੈਗਾ ਉਹਨੂੰ ਅਵਾਰਾ ਗਰਦੀ ਆਂਦੀ ਬਸ ਓਹਨੂੰ ਤਬਲਾ ਸਿਖਾਣਾ।
ਮੈਨ ਮੇਰੇ ਕੋਲ ਭੇਜ ਦੇਣਾ ਇਈਓ ਜਗਾਧਰੀ ਚ ਹੈਗਾ।
ਉਹਨੂੰ ਮਿਊਜਿਕ ਲ ਇੰਟਰਸਟ ਬੜਾ ਹੈਗਾ ਨਾ ਛੋਟੇ ਹੁੰਦੇ ਈ ਮਿਊਜਿਕ ਬ ਇੰਟਰਸਟ ਲੈਂਦਾ ਰਿਹਾ ਤੇ ਹਜੇ ਵੀ ਬੜਾ ਇੰਟਰਸਟ ਹੈਗਾ ਤਾਂ
ਹੂੰ, ਕਈ ਬੱਚਿਆਂ ਨੂੰ ਹੁੰਦਾ ਐ ਜੀ ਵਧੀਆ ਹੋਣੀ ਚਾਹੀਦੀ ਐ ਇੰਟਰਸਟ ਤੇ।
ਓਹੀ ਤਾਂ ਹੈਗਾ ਪੜ੍ਹਾਈ ਚ ਇੰਟਰਸਟ ਹੋਣਾ ਚਾਹੀਦਾ ਪੜ੍ਹਾਈ ਚ ਇੰਟਰਸਟ ਨੀ।
ਅੱਛਾ ਅੱਛਾ, ਨਹੀਂ ਜੀ ਪੜ੍ਹਾਈ ਚ ਵੀ ਹੋਣਾ ਚਾਹੀਦਾ।
ਹੋਰ
ਹੂੰ, ਬਸ ਵਧੀਆ ਜੀ।
ਹੋਰ ਸੁਣਾਓ ਕੀ ਕਰਦੇ ਪਏ ਓ।
ਬਸ ਜੀ ਬੈਠੇ ਹੋਏ ਜੀ ਰੋਟੀ ਰੂਟੀ ਖਾਲੀ ਤੁਸੀਂ?
ਅੱਛਾ ਹਾਂ ਖਾ ਤੇ ਲਿਤੀ ਏ ਕਿ ਬਣਾਇਆ ਅੱਜ ਤਾਂ ਓ ਬਣਾਏ ਸੀ ਆਪਾਂ। ਉਹ ਕੀ ਕਹਿੰਦੇ ਬੜੀਆਂ ਦੇ ਪਕੌੜੇ ਤੁਹਾਨੂੰ ਕੁਕਿੰਗ ਆਂਦੀ ਐ ਕੁਕਿੰਗ ਵੁਕਿੰਗ ਆਂਦੀ ਏ।
ਹਾਂਜੀ ਹਾਂਜੀ, ਆਂਦੀ ਐ ਜੀ ਮੈਂ ਵਾਈਟ ਸੋਸ ਪਾਸਤਾ ਬਣਾ ਲੈਨਾ। ਚੌਮੀਨ ਬਣਾ ਲੈਨਾ ਚਾਹ ਚਾਹ ਰੋ ਟੀ, ਦਾਲ ਚਾਵਲ ਬਣਾ ਲੈਨਾ ਜੀ ਕੜੀ ਵੀ ਬਣਾ ਲੈਨਾ।
ਸਭ ਕੁਛ ਬਣਾ ਲੈਂਦੇ ਓ ਵਾਹ ਤੇ ਤੁਸੀਂ ਤਾਂ ਕੁੱਕ ਦੀ ਜੋਬ ਲੱਭਲੋ ਕਿੱਥੇ।
ਨਹੀਂ ਨਹੀਂ ਜੀ ਮੈਂ ਜੋਬ ਕਰਦਾਂ ਜੀ ਬੈਂਕ ਚ।
ਵਾਓ ਵਧੀਆ ਐ ਹੋਰ ਸੁਣਾਓ ਕਿੰਨਾ ਬਚ ਜਾਂਦਾ ਬੈਂਕ ਦੀ ਜੋਬ ਚੋਂ ਕੁਛ ਬਚਦਾ।
ਹਾਂ, ਬਚਦਾ ਜੀ।
ਕਿੰਨਾ ਕੁ ਬਚ ਜਾਂਦਾ।
ਹਾਂਜੀ-ਹਾਂਜੀ, ਤਿੰਨ ਹਜ਼ਾਰ ਤੀਹ ਹਜ਼ਾਰ ਬਚ ਜਾਂਦੇ ਜੀ।
ਤੀਹ ਹਜ਼ਾਰ ਜੋਬ ਕਿਨੇ ਦੀ ਏ ਤੀਹ ਹਜ਼ਾਰ ਬਚ ਜਾਂਦੇ ਨੇ।
ਹਾਂਜੀ ਜੋਬ ਬਚ ਅੱਛਾ ਬਚਦਾ ਬਚੋ ਤਾਂ ਬਚ ਜਾਂਦਾ ਜੀ ਜੋਬ ਦੋ-ਪੰਜ-ਛੇ ਹਜ਼ਾਰ ਬਚ ਜਾਂਦਾ ਜੀ।
ਅੱਛਾ ਹਾਂ ਏਨਾਂ ਦਾ ਲੋੜ ਪੈਂਦਾ ਈ ਏ ਕੱਪੜੇ ਸ਼ੱਪੜਿਆਂ ਆਸਤੇ ਮਹਿੰਗਾਈ ਐਡੀ ਏ। ਹੋਰ। ਕੱਪੜੇ ਲੈਣੇ ਹੋਣ ਤੇ ਬ੍ਰਾਂਡਿਡ ਵੀ ਚਾਹੀਦੇ ਨੇ ਬ੍ਰਾਂਡਿਡ ਹੋਏ ਮਹਿੰਗੇ ਆਂਦੇ ਨੇ ਸਸਤੇ ਲੋ ਕੱਪੜੇ ਤਾਂ ਚੱਲਦੇ ਨੀ, ਬੰਦਾ ਕਿਤੇ ਪਾਏ ਵੀ ਤਾਂ ਸਹੀ ਫਿਰ ਵਧੀਆ-ਵਧੀਆ ਕੱਪੜੇ ਹੈਨਾ। ਪੈਸੇ ਦੀ ਲੋੜ ਪੈਂਦੀ ਏਡੀ, ਹੋਰ ਸੁਣਾਓ? ਔਰ ਤੁਸੀਂ ਮਕਾਨ ਲਿੱਤਾ ਏ ਕਿੱਥੇ ਆਪਣਾਂ?
ਹਾਂਜੀ ਲਿੱਤਾ ਏ ਆਪਣਾ ਨਵਾ।
ਕਿੱਥੇ ਲਿੱਤਾ ਮਕਾਨ?
ਐਈ ਓ ਜੀ, ਅਮਰ ਬਿਆਰ ਲਿੱਤਾ ਜੀ।
ਅੱਛਾ ਅਮਰ ਵਿਆਰ ਲਗਦਾ ਅਮਰ ਵਿਆਰ ਕੇੜੇ ਪਾਸੇਂ ਓ ਫੈਕਟਰੀ ਆਲੇ ਪਾਸੇਂ ਵੱਡੀ
ਹਾਂ-ਹਾਂ-ਹਾਂ।
ਹੋਰ ਫੈਕਟਰੀ ਵਾਲੇ ਪਾਸੇ ਲਿਤਾ ਕਿ ਓੱਥੇ
ਹਾਂਜੀ-ਹਾਂਜੀ-ਹਾਂਜੀ।
ਓਖੇ ਦੀ ਫੈਕਟਰੀ ਬੜੀ ਵਧੀਆ, ਏਰੀਆ ਬੜਾ ਵਧੀਆ ਓ
ਹਾਂਜੀ-ਹਾਂਜੀ, ਹਾਂ।
ਓਥੇ ਨਾ ਏਰੀਆ ਬੜਾ ਵਧੀਆ ਏ।
ਬੋਤ ਵਧੀਆ ਹੇਗਾ ਜੀ, ਓਧਰ ਮਤਲਬ ਓਹੀ ਮਤਲਬ ਕੋਈ ਬਿਲਕੁਲ ਸ਼ਾਂਤ ਤੀ ਲੜਾਇਆ ਵੀ ਹੁੰਦੀਆਂ ਜੀ ਓਧਰ ਤੇ
ਸ਼ਾਂਤੀ ਏ, ਲੜਾਈਆਂ ਵੀ ਨੀ ਏ, ਸਾਡੇ ਇਹ ਪਾਸੇ ਤਾਂ ਬਈ ਕੁੱਤੇ ਬੜੇ ਪੋਕਦੇਂ ਨੇ ਸਾਰੀ ਰਾਤ ਦੁਖੀਂ ਕਿਤਾ ਦਾ।
ਹੂੰ, ਅੱਛਾ ਜੀ ਅੱਛਾ।
ਨਿੰਦਰ ਰਾਤੀ ਬਾਰਾਂ-ਬਾਰਾਂ ਵਜੇ ਉੱਠ ਜਾਂਦੀ ਐ ਪੋਕਦੇਂ ਨੇ ਭਾਓ-ਭਾਓ-ਭਾਓ-ਭਾਓ-ਭਾਓ-ਭਾਓ ਏਵੀ ਭਾੳ ਓਵੀ ਭਾੳ ਰਾਤੀ ਬਾਰਾਂ ਬਜੇ ਮੀਨਸ ਕੋਈ ਨਜ਼ਰ ਆਏ ਵੀ ਨਾ ਤਾਂਵੀ ਭੌਂਕਦੇ ਰਹੇ ਆਤਮਾਵਾਂ ਵਡੇਰਾ ਹੁੰਦੀਆਂ ਨੇ ਐਸਾ ਈ ਆ ਸੋਹਣ ਹੀ ਨੀ ਦਿੰਦੇ, ਆਪਣੇ ਬੰਦੇ ਨੀ ਪਚਾਣਦੇ ਕੁੱਤੇ ਸਾਨੂੰ ਕੀ ਪ ਪੇਚਾਣਗੇ ਭੌਂਕਦੇ ਰਹਿਣਗੇ ਆਪਸ ਅ ਥੱਲੇ ਉਤਰਾਂਗੇ ਨਾਲ ਬੋਗਣਾ ਸ਼ਟਾਟ ਮਤਲਬ ਦੇਖੋ, ਆਪਣੇ ਬੰਦੇ ਵੀ ਨਈ ਪਚਾਣ ਪਾ ਰਹੇ, ਐਸੇ ਕੁੱਤੇ ਨੇ ਮਰ ਗਏ। ਸਾਰਾ ਦਿਨ ਪਏ ਰਏਗੇ ਸਾਰੀ ਰਾਤ ਸੁਣਦੇ ਨੀ ਬੋਕ ਬੋਕ ਕੇ ਸਾਨੂੰ ਵੀ ਨੀ ਸੋਣ ਦਿੰਦੇ ਮਰਗੇ ਮਨ ਕਰਦਾ ਮਾਰੋਂ ਅੱਗੇ ਵੀ ਸਾਡੀ ਗਲੀ ਦੀ ਅੱਗੇ ਸਾਡੀ ਗਲੀ ਦੀ ਕੁੱਤੀ ਹੈਗੀ ਏ। ਓਨ ਦਿੱਤੇ ਸੀ ਤਿੰਨ ਬੱਚੇ ਦਿੱਤੇ, ਕਿੰਨੇ ਬੰਦਿਆਂ ਨੂੰ ਘੱਟ ਗਈ। ਕਿਨੇ ਪੰਜ-ਛੇ ਬੰਦਿਆਂ ਨੂੰ ਕਟਗੇ ਨੇ ਖੂਨੋ ਖੂਨ
ਮੈਂ ਨਿਊ ਮੈਂ ਨਿਊਜ਼ ਵੀ ਸੁਣਲੀ ਸੀ ਕਹਦੇ ਪੇ ਨੇ
ਹਾਂ-ਹਾਂ, ਪੰਜ-ਛੇ ਬੰਦੇ ਦੀਆਂ ਲੱਤਾਂ ਪਾੜ ਛੱਡੀਆਂ ਸੀ, ਬੜਾ ਦੁਖੀ ਕੀਤਾ ਦਾ ਸੀ ਕੁੱਤੀ ਨੇ ਬੜਾ, ਹਾਂ ਓਹ ਓਹ ਆਏ ਸੀਗੇ ਕਿਸੇ ਸਾਡੇ ਨਾ ਹੈ ਘਰ ਦੇ ਨਾਲ ਕਿਸੇ ਦਾ ਘਰ, ਓਨਾਂ ਦੇ ਘਰ ਕੋਈ ਮਹਿਮਾਨ ਸਹਿਮਾਨ ਆਯਾ ਹੋਣਾ ਤੇ ਓਨੂੰ ਵੱਢ ਗਈ ਤੇ ਓਨਾਂ ਨੇ ਬੋਰੀ ਸ਼ੋਰੀ ਦਿੱਤੀ ਓਦੇ ਚ ਪਾਇਆ ਤੇ ਫਿਰ ਸਾਟ ਆਏ ਨਾਲ ਤਿੰਨ ਬੱਚੇ ਸੀ, ਉਹ ਨੂੰ ਵੀ ਸਾਟ ਆਏ ਨੇ ਤਾਵਡੇ ਪਾਸੇ ਵੀ ਹੈ, ਕੋਈ ਕੁੁੱਤੀ ਸ਼ੁੱਤੀ ਹੋ ਗਈ ਪੈਣ ਵਾਲੀ
ਹੈਗੇ ਜੀ ਬਹੁਤ ਤੇਜ ਮਤਲਬ ਆਪਾਂ ਨੇ ਵਿਖਵਾ ਦਿੱਤੇ ਨੇ ਉਦੋਂ ਸਾਰੇ
ਅੱਛਾ, ਰੈਸਕਿਊ ਟੀਮ ਨੂੰ ਫੋਨ ਕਰ ਦਿੰਦੇ ਨਾ ਉਹ ਰੈਸਕਿਊ ਟੀਮ ਫੜ੍ਹ ਕੇ ਲੈ ਜਾਂਦੀਏ ਸਾਡੇ ਤਾਂ ਲੈ ਗਏ ਸੀ, ਵਾਪਿਸ ਛੱਡ ਗਏ ਕੁੱਤੇ
ਅੱਛਾ, ਤੇ ਆਪਾਂ ਨੀ ਦਿੰਦੇ ਜੀ ਉਹ ਅਜ ਟੀਕੇ ਟੂਕੇ ਲਾ ਕੇ ਪੀਛੋ ਆਪਾਂ ਡਾਇਰੈਕਟ ਫੇਕ ਹੀ ਆਏ ਸੀ, ਬੋਰੀ ਚ ਪਾ ਕੇ
ਹਾਂ ਇਹ ਠੀਕ ਹੈ, ਡਰੈਕਟ ਫੇਕੋ ਪਰ ਇਹ ਜਗ੍ਹਾ ਫੇਕਣਾ ਚਾਈਦਾ ਜਿੱਥੇ ਕੁੱਤੇ ਨੂੰ ਵੀ ਨੁਕਸਾਨ ਨਾ ਹੋਏ, ਇਹ ਕੀ ਫਾਇਦਾ ਇੱਥੇ ਉੱਥੇ ਸੁੱਟਿਆ ਹੋਇਆ ਹੋਰ ਕੁੱਤੇ ਵੜ ਵੜ ਕੇ ਖਾਂਦੇ ਨੇ ਬੇਚਾਰੇ ਨੂੰ ਪਾਪ ਹੀ ਲੱਗਦਾ ਐਵੇਂ ਤੇ
ਹੋਰ ਸੁਣਾਓ? ਹੋਰ ਕਿੰਨਾ ਕੁ ਪੜ੍ਹੇ ਹੋਏ ਤੁਸੀਂ?
ਮੈਂ ਤੇ ਕੋਲੇ ਮਤਲਬ ਕੋਲੇਜ ਕੀਤੀ ਹੋਈ ਜੀ
ਅੱਛਾ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ
ਨਹੀਂ, ਨਹੀਂ ਗ ਗ੍ਰੈਜੂਏਸ਼ਨ
ਗ੍ਰੈਜੂਏਟ ਹੋ, ਅੱਛਾ ਬਸ ਹੋਰ ਦੱਸੋ?
ਮਤਲਬ, ਤੁਸੀਂ ਕੇੜੀ ਜੋਬ ਕਰਦੇ ਹੋ?
ਹਲੇੇ ਤਾਂ ਜੋਬ ਦੀ ਅਪਲਾਈ ਕਰਦੀ ਪਈ ਆ, ਗ੍ਰੈਜੂਏਸ਼ਨ ਕਲੀਟ ਹੋ ਗਈ ਹੈ, ਮੇਰੀ ਜੋਬ ਦੀ ਮੈਂ ਕਰਦੀਆਂ ਵੇਖਣੀ ਜੀ ਕਿੱਥੇ, ਅੱਛਾ ਜੀ। ਵੇਖਣੀ ਅ ਹਜੇ ਤਾਂ ਐਮ ਐਸ ਸੀ ਕੀਤੀ ਆ। ਵੇਖਦੀ ਹਾਂ ਅੱਗੇ ਕੀ ਕਰਨਾ।
ਮਤਲਬ ਮੇਰੀ ਇੱਕ ਸ਼ਿਸਟਰ ਹੈਗੀ, ਮਤਲਬ ਛੋਟੀ ਹੈਗੀ ਹਾਲੇ।
ਅੱਛਾ, ਅੱਛਾ ਤੁਹਾਡੀ ਛੋਟੀ ਭੈਣ ਏ। ਹਾਂ, ਤੁਸੀਂ ਤਾਂ ਪੈਲੀ ਵਾਰ ਦੱਸਿਆ। ਮੈਨੂੰ ਤੁਹਾਡੀ ਕੋਈ ਛੋਟੀ ਭੈਣ ਏ। ਮੈਂ ਸੁਣਿਆ ਹੁਣ, ਤੁਹਾਡੀ ਵੱਡੀ ਭੈਣ ਵੀ ਹੈਗੀ ਏ ਇੱਕ।
ਨਹੀਂ, ਇਹ ਛੋਟੀ ਭੈਣ ਹੈਗੀ, ਟੈਂਨਥ ਚ ਹੀ ਪੜ੍ਹਦੀ ਏ, ਉਹ ਇਲੈਵਨਥ
ਅੱਛਾ, ਅੱਛਾ ਉਹ ਕੀ ਕਰਦੀ ਪਈ ਏ।
ਉਹ 'ਤੇ ਇਹੀ, ਮਤਲਬ ਉਹਨੇ ਲਿੱਤਾ ਹੋਇਆ ਏ ਸਾਇੰਸ ਲਿੱਤੀ ਜੀ।
'ਤੇ ਸਾਇੰਸ ਲਿੱਤੀ ਏ, ਕਿਹੜੀ ਨੋਨ ਮੈਡੀਕਲ, ਮੈਡੀਕਲ
ਆਈਓ ਜੀ, ਨੋਨ ਮੈਡੀਕਲ ਲਿੱਤੀ ਏ।
ਅੱਛਾ ਨੋਨ ਮੈਡੀਕਲ, ਨੋਨ ਮੇਡੀਕਲ ਵਧੀਆ। ਮੈਡੀਕਲ ਵਿੱਚ ਤਾਂ ਤਰਕਣਾ ਪੈਂਦਾ, ਹੁਣ ਜਿਹੜੇ ਨੀਟ ਦੇ ਪੇਪਰ ਲੋ ਗਏ ਨੇ। ਸਾਰੇ ਬੇਚਾਰੇ ਲੀਕ ਹੋ ਗਏ, ਨੀਟ ਏਡਾ ਪੰਗਾ ਪਿਆ ਜਦ - ਬੱਚਿਆਂ ਸਾ ਓ, ਕੁਛ ਬੱਚਿਆਂ ਨੇ ਤਾਂ ਸੁਸਾਈਡ ਹੀ ਕਰ ਦਿੱਤਾ। ਬੇਚਾਰੇ ਡਿਪਰੈਸ਼ਨ ਵਿੱਚ -
ਹਾਂਜੀ- ਹਾਂਜੀ -ਹਾਂਜੀ।
ਤਾਂ ਵਿਚਾਰਾ ਕਰੇ' ਤੇ ਕੀ ਕਰੇ?
ਹਮ- ਬਿਲਕੁਲ ਸਹੀ ਗੱਲ ਏ।
ਔਰ ਇੰਨੇ ਬੱਚੇ ਮੇਹਨਤ ਤਾ ਕਰਦੇ ਨੇ, ਸਾਰੀ ਉਮਰ ਵਾਸਤੇ ਕਿ ਹਾਂ ਕੁਛ- ਪੈਂਲਾ ਓਹਨੇ ਪੰਜ ਸਾਲ ਦੀ ਪੜ੍ਹਾਈ ਕੀਤੀ। ਓਧਰੋਂ ਪੇਪਰ ਲੀਕ ਹੋ, ਜੇ ਬੱਚੇ ਨੂੰ ਇਨ੍ਹਾਂ ਦੁੱਖ ਹੁੰਦਾ।
ਤੁਸੀਂ ਕੀ -ਤੁਸੀਂ ਕਿਹੜਾ ਲਿੱਤਾ ਸੀ ਕੋਰਸ?
ਮੈਂ ਐਮ-ਐਸ-ਸੀ ਕੀਤੀ ਹੋਈ ਏ। ਐਮ- ਐਸ -ਸੀ, ਐਮ -ਐਸ -ਸੀ ਵਧੀਆ ਏ। ਬੀ-ਟੈਕ ਦੇ ਬਾਦ ਬੀ-ਟੈਕ ਕਰਨੀ, ਬੀ-ਟੈਕ ਕਰ ਲਉ। ਐਮ ਐਸ ਸੀ ਕਰਨੀ, ਐਮ-ਐਸ- ਸੀ ਕਰ ਲਉ। ਪੈਲੋਂ ਨਈ ਸੀ, ਵਧੀਆ ਸਾਇੰਸ ਦਾ ਕੋਰਸ ਹੈਗਾ।
'ਤੇ ਤੁਹਾਨੂੰ ਕੇੜੀ ਜੋਬ ਵਧੀਆ ਲੱਗਦੀ ਏ।
ਅ -ਵੇਖਦੇ ਆਂ ਹਾਲੇ ਕੁਛ ਹਲਕਾਂ ਅਪਲਾਈ ਕਰਦੇ ਪਏ ਆਂ ਆਪਾਂ ਸਿੰਪਲ ਅ - ਈਓਂ ਕੁੱਛ ਕੀ ਕੈਂਦੇ ਨੀ, ਇੰਜੀਨੀਰਿੰਗ ਵਿਚ ਅਪਲਾਈ ਕਰਦੇ ਪਏ ਆਂ ਹੁਣ। ਇਹ ਸਾਇੰਸ ਟੀਚਰ-ਸਾਇੰਸ ਟੀਚਰ ਦਾ ਬੜਾ ਫਾਇਦਾ ਏ ਚੀਜ਼ਾਂ ਚ -
ਹੂੰ -
ਪ੍ਰੋਫੈਸਰ ਦੀ ਲਾਈਨ ਚ ਵੀ ਮਿਲ ਜਾਏ ਨਾ ਜੋਬ, ਫਿਰ ਦਿੱਕਤ ਨਹੀਂ ਵਧੀਆ ਹੈਗੀ ਲਾਈਨ ਬੜੀ।
ਹੂੰ - ਸਹੀ ਗੱਲ ਜੀ, ਬਿਲਕੁਲ ਸਹੀ ਗੱਲ ਏ।
ਔਰ ਸੁਣਾਓ ਕੀ ਕਰਦੇ ਪਓ?
ਬਸ, ਬਸ ਜੀ ਵਧੀਆ, ਘਰ ਪਰਿਵਾਰ ਸਭ ਠੀਕ ਏ।
ਹਾਂ, ਘਰ-ਬਾਰ ਤੇ ਸਭ ਠੀਕ ਏ, ਤੁਹਾਨੂੰ ਕੁਛ ਤੁਸੀਂ ਕਹਿੰਦੇ ਤੁਹਾਨੂੰ ਕੁਕਿੰਗ ਆਂਦੀ ਬੜੀ ਵਧੀਆ।
ਹਾਂਜੀ, ਆਂਦੀ ਐ ਜੀ।
ਸਾਨੂੰ ਕੁਝ ਬਣਾ ਕੇ ਖਵਾਈਓ ਕਦੀ।
ਬਸ ਜੀ ਖਵਾਦਾਂਗੇ, ਆਣਾ ਜੀ ਘਰ।
ਅੱਛਾ ਜੀ, ਕਿਵੇਂ ਉਹ ਤੁਸੀਂ ਕਹਿੰਦੇ ਪਏ ਸੀ। ਉਹ ਪਾਸਤਾ ਬਣਦਾ ਏ, ਵ੍ਹਾਈਟ ਸੋਸ ਪਾਸਤਾ ਕਿਵੇਂ ਬਣਦਾ।
ਉਹਦੇ ਚ ਮਤਲਬ, ਪਹਿਲੇ ਤੇ ਇੱਨੂੰ ਪਾਸਤੇ ਨੂੰ ਪਹਿਲੇ ਬੋਇਲ ਕਰਨਾ ਹੁੰਦਾ ਐ।
ਅੱਛਾ।
ਹਂ, ਆਇਓ ਇੱਕ ਦੋ ਸੀਟੀ ਮਰਵਾਣੀ ਹੁੰਦੀ ਕੂੱਕਰ ਚ।
ਅੱਛਾ, ਫਿਰ
ਹਂ ਤੇ ਉਸ ਤੋਂ ਬਾਅਦ ਪਹਿਲੇ ਜਿਹੜੀ ਸਬਜ਼ੀਆਂ ਹੈਗੀਆਂ ਸਾਰੀਆਂ ਉਹਨੂੰ ਪਹਿਲੇ ਅਮੂਲ ਮੱਖਣ ਦੀ ਟਿੱਕੀ ਨਾਲ ਪਹਿਲੇ ਸਾਰਾ ਫਰਾਈ-ਫਰੂ ਕਰਨਾ ਹੁੰਦਾ ਐ।
ਅੱਛਾ।
ਹਾਂਜੀ ਤੇ ਉਸ ਤੋਂ ਬਾਅਦ ਕਹਿੰਦੇ ਇਨੂੰ ਸਾਰਿਆਂ ਨੂੰ ਮਤਲਬ, ਮਿਕਸ ਕਰਕੇ ਅਮੂਲ ਮੱਖਣ ਮੱਖਣ ਪਾ ਕੇ, ਦੁੱਧ ਪਾ ਕੇ, ਥੋੜ੍ਹਾ ਜਿਹਾ ਫਿਰ ਉਹਨੂੰ ਸਾਰਾ ਸ਼ੇਕ ਕਰ ਦੇਣਾ ਤੇ ਨਾਲ ਪਾਸਤਾ ਪਾ ਦੇਣਾ। ਬਣ ਗਿਆ, ਥੋੜ੍ਹੀ ਦੇਰ ਮਤਲਬ, ਦੋ-ਤਿੰਨ ਮਿੰਟ
ਪਰ ਉਨੂੰ ਹਂ, ਇਹ ਚ ਮੈਦਾ ਬੜਾ ਹੁੰਦਾ, ਛਾਤੀ ਜਾਮ ਹੋ ਜਾਂਦੀ ਮੈਦੇ ਨਾ ਕਿ ਮੈਂਦਾਂ ਪਚੱਦੇ ਵੀ ਤਿੰਨ-ਚਾਰ ਦਿਨ ਲਾਂਦਾ ਐ ਨਾ।
ਤੇ ਇਹ ਤਾਂ ਮਤਲਬ ਹਫ ਮਤਲਬ ਮਹੀਨੇ ਚ ਇੱਕ ਵਾਰ ਖਾਓ ਜੀ ਫਿਰ ਸਹੀ ਰਏਗਾ।
ਹਾਂ ਨਿਊਜ਼ਾਂ ਵੀ ਚੱਲਦੀ ਪੀਆਂ ਮੋਮੋਸ ਜੇੜਾ ਪੂਰਾ ਮੈਦੇ ਨਾਲ ਬਣਿਆ ਇੰਨੀ ਕੈਲੋਰੀਜ਼ ਖਾਣ ਨਾਲ ਬੰਦੇ ਦੀਆਂ ਮੌਤਾਂ ਵੀ ਹੁੰਦੀ ਪਈ।
ਸਹੀ ਗੱਲ ਐ।
ਨ੍ਹੀਂ ਖਾਣੇ ਚਾਈਦੇ ਮੋਮੋਸ ਬੜੇ ਮੈਦੇ ਆਦੇ ਹੁੰਦੇ ਨੇ।
ਚਲੋ ਠੀਕ ਐ ਥੈਂਕ ਯੂ।
ਹਾਂ ਹਾਂ ਕੋਈ ਨੀ ਕੋਈ ਨੀ, ਕਰਨਾ ਫਿਰ ਫੋਨ।
ਥੈਂਕ ਯੂ, ਥੈਂਕ ਯੂ।
ਬਸ